ਹੈਲੋ ਸਤਿ ਸ੍ਰੀ ਅਕਾਲ ਜੀ।
ਹੋਰ ਜੀ ਕੀ ਹਾਲ ਚਾਲ।
ਵਧੀਆ ਵਧੀਆ ਤੁਸੀਂ ਸੁਣਾਓ।
ਹਾਂਜੀ ਵਧੀਆ ਵਧੀਆ ਹੋਰ ਕੀ ਕਰਦੇ ਸੀ।
ਕੁਛ ਨੀ ਬਸ ਮੈਂ ਆਪਣੇ ਕੰਮ ਤੋਂ ਆਇਆ ਸੀ ਘਰੇ। ਥੋੜਾ ਜਿਹਾ ਲੰਮੇ ਪਿਆ ਹੋਇਆ ਸੀਂ।
ਅੱਛਾ ਰੋਟੀ ਪਾਣੀ ਖਾ ਲੈ।
ਨਹੀਂ ਹਜੇ ਨਹੀਂ ਹਜੇ ਖਾਣਾ।
ਅੱਛਾ ਜੀ। ਗਰਮੀ ਬੜੀ ਹੋ ਰਹੀ ਹੈਥੇ ਬਾਹਰ ਨਾ ਬੜੀ ਧੁੱਪ ਨਿਕਲੀ ਹੋਈ।
ਬਹੁਤ ਜ਼ਿਆਦੀ ਗਰਮੀ।
ਮੈਂ ਵੀ ਅੱਜ ਗਈ ਸੀ ਉਹ ਸਾਡੀ ਗੁੜੀਆਂ ਨੂੰ ਅੱਜ ਉਹ ਪੋਲੀਓ ਡ੍ਰੋਪ। ਲਾਣੀ ਸੀ ਆਪਾਂ ਤੇ ਉਹਨੂੰ ਮੈਂ ਆਂਗਣਵਾੜੀ ਲੈ ਕੇ ਗਈ ਸੀ। ਹੁਣੇ ਪਿਲਾ ਕੇ ਲਿਆਈ ਆ ਇੰਨੀ ਗਰਮੀ ਸੀ ਨਾ ਮੈਂ ਤੇ ਫਟਾਫਟ ਆ ਗੀ ਮੈਂ ਕਿਹਾ ਹੋ। ਕੁੜੀ ਨੂੰ ਗਰਮੀ ਨਾ ਲੱਗ ਜਾਏ ਬੜਾ ਨਾ ਛਿੜ ਜਾਂਦੀ ਹੈ। ਗਰਮੀ
ਹਾਂ ਹਾਂਜੀ ਹਾਂਜੀ ਅੱਛਾ। ਪੰਜ ਛੋਟੇ ਬੱਚਿਆਂ ਨੂੰ ਧਿਆਨ ਰੱਖਣਾ ਪੈਂਦਾ।
ਉਹ ਤੇ ਹੈ ਹੀ ਹੋਰ ਦੱਸੋ ਸਭ।
ਹਾਂਜੀ ਹਾਂਜੀ ਵਧੀਆ ਉਹ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਮੇਰੇ ਨਾ ਬੇਟੇ ਦਾ ਜਨਮ ਦਿਨ ਹੈਗਾ ਤੇ ਨਾ ਮੈਂ ਥੋੜਾ ਜਹਾ ਲੰਗਰ ਲੰਗਰ ਪਾਣੀ ਕਰਨਾ ਸੀ ਤੇ ਕੀ ਹਿਸਾਬ ਹੈਗਾ। ਕੋਈ ਹੈਗਾ ਕੋਈ ਆਪਣੇ ਜਾਣਕਾਰ।
ਤੇ ਹੈ ਲੰਗਰ ਪਾਣੀ ਤੇ ਆਪਾਂ ਗੁਰੂਦੁਆਰੇ ਚ ਹੀ ਕਰਾਂਗੇ ਹਨਾ ਗੁਰੂਦੁਆਰੇ ਚ
ਹਾਂ ਹਾਂਜੀ, ਗੁ ਹਾਂਜੀ ਹਾਂਜੀ।
ਅੱਛਾ ਅੱਛਾ ਕਦੋਂ ਹੈ ਤੁਹਾਡੇ ਬੇਟੇ ਦਾ, ਜਨਮ ਦਿਨ?
ਦੋ ਦਿਨ, ਬਾਅਦ ਹੈਗਾ ਜੇ?
ਅੱਛਾ, ਉਹ ਤਿੰਨ ਦਿਨ ਬਾਅਦ, ਮੇਰੇ ਬੇਟੇ ਦਾ ਜਨਮ ਦਿਨ ਹੈ, ਆਪਾਂ ਇਕੱਠੇ ਨਾ ਕਰ ਲਈਏ?
ਚਲੋ ਇਕੱਠੇ ਕਰ ਲਾਂਗੇ ਫੇਰ ਇਹਏ ਤੇ ਵਧੀਆ ਹੋ ਗਿਆ।
ਹਨਾ, ਨਾ ਇਹ ਬਹੁਤ ਵਧੀਆ ਹੋ ਜਵੇਗਾ, ਫਿਰ ਆਪਾਂ ਇੱਕ ਕੰਮ। ਕਰਦੇ ਹਾਂ, ਜਿਹੜਾ ਜਿਹੜਾ ਆਪਾਂ ਸਮਾਨ ਮਤਲਬ ਅਹ ਲੰਗਰ ਚ ਆਪਾਂ ਕੀ ਕੀ ਬਣਵਾਉਣਾ ਆਪਾਂ, ਉਹਦੀ ਨਾ, ਇੱਕ ਸੂਚੀ ਬਣਾ ਲੈਂਣੇ ਆਂ।
ਅੱਛਾ ਜੀ, ਸੂਜੀ
ਹਾਂਜੀ, ਤੇ ਤੁਸੀਂ ਦੱਸੋ ਕੀ ਕੀ ਰਖਵਾਣਾ, ਕੀ ਕੀ ਆਪਾਂ ਰਖਵਾ ਸਕਦੇ ਹਾਂ, ਮਤਲਬ ਲੰਗਰ ਚ
ਦੇਖੋ, ਇੱਕ ਤੇ ਦਾਲ ਠੀਕ ਹੈ, ਉਹ ਦਾਲ ਉਹ ਜਿਹੜੀ ਹੁੰਦੀ, ਉਹ ਮਹ ਰਾਜਮਾਂ ਵਾਲੀ। ਠੀਕ ਆ, ਹਾਂਜੀ, ਦੂਸਰਾ ਇੱਕ ਪਨੀਰ ਦੀ ਸਬਜ਼ੀ। ਠੀਕ ਹੋ ਜਾਏਗੀ, ਉਹ ਜਿਹੜਾ ਸ਼ਾਹੀ ਪਨੀਰ, ਹੁੰਦਾ ਜਿਹੜਾ।
ਠੀਕ ਆ ਜੀ, ਸ਼ਾਹੀ ਪਨੀਰ ਰਖਵਾ ਲਾਂਗੇ ਹੋ
ਤੀਸਰੀ, ਸਬਜ਼ੀ ਹੋ ਗਈ, ਜਿਹੜੀ ਮਿਕਸ ਸਬਜ਼ੀ ਹੁੰਦੀ ਹੈ, ਆਪਣੀ
ਅੱਛਾ, ਮਿਕਸ ਚ ਆਪਾਂ ਫਿਰ, ਮੈਂ ਕਹਿ ਰਹੀ ਆਲੂ ਹੋ ਗਏ ਨੇ। ਗੋਭੀ, ਤੇ ਗਾਜਰ, ਪੂਆ ਲਾਂਗੇ ਨਾਲ।
ਹਾਂਜੀ, ਹਾਂਜੀ ਹਾਂਜੀ
ਤਿੰਨ ਸਬਜ਼ੀਆਂ
ਹਾਂਜੀ, ਹਾਜੀ ਹਾਂਜੀ। ਇੱਕ ਨਾਲ ਦਹੀਂ ਹੋ ਜਾਏਗੀ। ਦਹੀਂ
ਦਹੀਂ ਠੀਕ, ਕਿਹੜਾ ਕਰਨਾ ਦਹੀਂ ਤੁਸੀਂ, ਅੱਜ ਕੱਲ ਮਿੱਠਾ ਵੀ ਚੱਲ ਰਿਹਾ ਨਾ ਮਿੱਠਾ ਕਰਨਾ ਨਮਕੀਨ ਵਾਲਾ।
ਨਹੀਂ, ਮਿੱਠਾ ਫੇਰ ਨਾ ਜਿਹੜੇ, ਗੈਸਟ ਹੁੰਦੇ ਉਹ ਖਾਂਦੇ ਨੀ ਹੈਗੇ, ਇਸ ਕਰਕੇ ਦੂਸਰੇ ਕਰ ਲਾਵਾਂਗੇ।
ਨਮਕੀਨ ਵਾਲਾ ਈ, ਅੱਛਾ ਠੀਕ ਆ ਜੀ ਨਮਕੀਨ ਵਾਲਾ ਕਰ ਲਾਂਗੇ, ਫਿਰ ਆਪਾਂ ਫਿਰ ਰ ਮਿੱ ਇੱਦੇ, ਚ ਕੀ ਕਰਨਾ।
ਮਿੱਠੇ ਵਿੱਚ ਤੁਸੀਂ, ਕੜਾਹ ਬਣਵਾ ਲਿਓ ਜਲੇਬੀਆਂ, ਬਣਵਾ ਲਿਓ।
ਕੜਾਹ ਤੇ ਦੇਖੋ, ਕੀ ਕਹਿੰਦੇ ਭਰਾ ਜੀ, ਭਰਾ ਤੇ ਬਣੇਗਾ ਹੀ, ਕਿਉਂਕਿ, ਕਿ ਆਪਾਂ ਜਦੋਂ, ਰੱਖਣਾ ਹੈ ਸਵੇਰੇ ਹਨਾ ਕੀ ਕਹਿੰਦੇ ਪਾਠ ਰੱਖਾਂਗੇ, ਪਾਠ ਤੋਂ ਬਾਅਦ ਆਪਾਂ, ਕੜਾਹ ਪ੍ਰਸ਼ਾਦ ਤੇ ਦੇਣਾ ਹੀ ਕਿ ਦੇਣਾ, ਉਹ ਤੋਂ ਇਲਾਵਾ ਮੈਂ ਸੋਚਦੀ ਸੀਗੀ, ਕਿ ਲੰਗਰ, ਤੋਂ ਬਾਅਦ ਨਾ ਆਪਾਂ ਕੁਛ ਹੋਰ, ਮਿੱਠੇ ਚ ਰੱਖ ਲੈਂਦੇ ਹਾਂ, ਜਿਵੇਂ ਗੁਲਾਬ ਜਾਮੁਨ, ਤੇ ਗਾਜਰ
ਹਾਂ, ਹਾਂਜੀ ਹਾਂਜੀ ਇਹ ਵੀ ਠੀਕ ਹੈ ਜੀ
ਠੀਕ ਆ, ਹੋਰ ਕੁਛ ਤੁਸੀਂ ਦੱਸ ਦੋ, ਸਾਡੇ ਮੁੰਡੇ ਦੀ ਕੋਈ ਫਰਮਾਇਸ਼ ਹੋਏ।
ਮੁੰਡੇ, ਮੁੰਡੇ ਦੀ ਤਾਂ ਬਹੁਤ ਫਰਮਾਇਸ਼ਾਂ। ਪਰ, ਅਸੀਂ ਥੋੜ੍ਹਾ ਲਿਮਿਟ, ਚ ਚੱਲਦੇ ਹਾਂ।
ਹਾਂਜੀ, ਉਹ ਤੇ ਹੈ ਬੱਚਿਆਂ ਅੱਜ ਦੀ ਫਰਮਾਇਸ਼ਾਂ, ਹੈ ਹੀ ਹੈ, ਮੇਰੇ ਵਾਲਾ ਵੀ ਦੇਖੋ, ਕਹਿ ਰਿਹਾ ਸੀ ਇੱਕ ਤਿੱਲਾ ਕੁਲਫੀ, ਰਖਵਾ ਦੋ, ਮੈਂ ਕਿਹਾ ਬੱਚਇਆ ਲਈ ਤਿੱਲਾ ਕੁਲਫੀ ਏ ਤੇ, ਬਹੁਤ ਮਹਿੰਗੀ ਪੈ ਜਾਏਗੀ ਸਾਨੂੰ, ਕਿਉਂਕਿ ਆਪਾਂ ਦੇਖੋ ਘੱਟੋ ਘੱਟ, ਸਾਡੇ ਇੱਧਰੋਂ, ਦੋ ਸੌ ਬੰਦਾ ਏਦਾਂ, ਤੇ ਹੋ ਜਾਏਗਾ, ਫਿਰ ਤਾਹਾਡੇ ਕਿੰਨੇ ਬੰਦੇ
ਸਾਡੇ ਵੀ ਇੰਨੀ ਹੈ, ਤਿੰਨ ਚਾਰ ਸੌ ਬੰਦਾ ਸਾਡੇ ਕੋਲ, ਹੈਗਾ
ਹੋਰ, ਫਿਰ ਓਹੀ ਦੇਖੋ, ਸੰਗਤ ਵੀ ਆਏਗੀ।
ਹਾਂਜੀ--ਹਾਂਜੀ
ਕੁਝ, ਸਾਡੇ ਮਹਿਮਾਨ ਹੋ ਗਏ, ਤੇ ਸੰਗਤ ਵੀ ਹੋਈ ਆ, ਨਾਲ ਆਂਢੀ ਗੁਆਂਢੀ ਵੀ
ਹਾਂਜੀ, ਉਹ ਗੁਰੂਦੁਆਰੇ, ਚ ਵੀ ਬ ਬੰਦੇ ਹੁੰਦੇ ਆ, ਜਿਹੜੇ ਸੇਵਾਦਾਰ ਵਿਚਾਰੇ, ਉਹ ਵੀ ਖਾ ਲੈਣਗੇ ਕੁਛ।
ਉਹ ਤੇ ਹੈ ਜਿਨਾਂ ਨੇ ਮੱਥਾ ਟੇਕਣੇ ਆਉਣਾ ਜਿਹੜੇ ਐਵੇਂ ਆਂਦੇ ਰਹਿੰਦੇ ਨੇ, ਉਹ ਵੀ ਖਾ ਲੈਣਗੇ ਤੇ ਮ ਮੈਂ ਕਿਆ ਤੀਲਾ ਕੁਲ ਨਾ ਮਹਿੰਗੀ ਪੈ ਜਾਏਗੀ ਆਪਾਂ ਐਵੇਂ ਕਰਦੇ ਹਾਂ, ਕਿ ਆਪਾਂ ਹਲਵਾ ਹੀ ਬਣਵਾ ਲੈਂਦੇ ਹਾਂ।
ਹਾਂਜੀ ਹਲਵਾ ਵੀ ਠੀਕ ਹੈ ਬਹੁਤ।
ਹਾਂ ਕੜਾਹ ਪ੍ਰਸ਼ਾਦ ਇੱਕ ਉਹ ਹੋ ਗਿਆ, ਤੇ ਉਹਦੋਂ ਬਾਅਦ ਆਪਾਂ ਗਾਜਰ ਦਾ ਕਰ ਲਾਂਗੇ। ਜਾਂ ਫਿਰ ਗੁਲਾਬ ਜਾਮੁਨ, ਹਨਾ। ਤੇ ਹੋਰ ਕੁਛ, ਤੁਸੀਂ ਦੱਸੋ ਹੋਰ ਕੁਛ ਬਣਵਾਣਾ ਜੇ।
ਹੋਰ ਕੁਛ ਕੀ ਬਣਵਾਉਣਾ ਹੈ ਦੇਖੋ ਜੀ ਸੰਗਤ ਜ਼ਿਆਦੀ ਹੈ, ਇਸੇ ਕਰਕੇ ਇਹੋ ਚੀਜ਼ਾਂ ਆਪਾਂ ਥੋੜ੍ਹੀਆਂ ਜਿਹੀਆਂ ਵਧਾ ਵਧਾ ਕੇ ਲਗਾ ਦਾਂਗੇ, ਤਾਂ ਕਿ ਸੰਗਤ ਨੂੰ ਪੂਰੀ ਹੋਜੇ।
ਜ਼ਿਆਦਾ ਸਮਾਨ ਲਗਾਵਾਂਗੇ, ਫਿਰ ਸੰਗਤ ਕਈ ਵਾਰੀ ਨਹੀਂ ਖਾਂਦੀ ਉਹ ਫਿਰ ਵੇਸਟ ਜਾਂਦਾ ਹੈ।
ਉਹ ਤੇ ਹੈ ਹੀ ਜੀ ਇਹ, ਇਹ ਤੇ ਗੁਰੂ ਘਰ ਦਾ ਲੰਗਰ ਹੈ ਬਰਬਾਦ ਨਹੀਂ ਹੋਣਾ ਚਾਹੀਦਾ, ਤੇ ਮੈਂ ਤਾਂ ਚਾਹੁੰਦੀ ਆ ਸਾਰਿਆਂ ਦੇ ਮੂੰਹ ਲੱਗ ਜਾਏ ਜੇ ਬਚ ਵੀ ਗਿਆ ਨਾ, ਆਪਾਂ ਆਪਣੇ ਮਹੱਲੇ ਚ ਵੰਡ ਦਾਂਗੇ। ਵੈਸੇ ਆਪਾਂ ਮਹੱਲੇ ਵਾਲਿਆਂ ਨੂੰ ਬੁਲਾਉਣਾ ਹੈ। ਮਹੱਲੇ ਚ ਹੈਗੇ ਸਾਡੇ, ਵੀਹ ਪੱਚੀ ਕਾਰ ਹੈ ਵੈਸੇ ਆਪਾਂ ਉਹਨਾਂ ਨੂੰ ਬੁਲਾਉਣਾ ਹੈ, ਪਰ ਹਰ ਘਰ ਚ ਤੁਸੀਂ ਦੇਖ ਲਓ ਸਾਰੇ ਤੇ ਬੰਦੇ ਆਉਂਦੇ ਨੀ ਹੈਗੇ। ਇੱਕ ਦੋ ਹੀ ਆਏਗਾ, ਪਰ ਇੱਕ ਘਰ ਚ ਘੱਟੋ ਘੱਟ ਬੰਦਾ ਪੰਜ ਇੱਥੇ ਬੰਦੇ ਤੇ ਰਹਿ ਰਹੇ ਨੇ ਬਚ ਵੀ ਗਿਆ ਤੇ ਆਪਾਂ ਮੰ ਮਹੱਲੇ ਚ ਵੰਡ ਦਾਂਗੇ ਸ਼ਾਮੀ ਉਹਨਾਂ ਦੇ ਕੰਮ ਆਜੇ ਗਾ।
ਮੈਂ ਆਪਣੇ ਮਹੱਲੇ ਚ ਵੰਡ ਦੂੰਗਾ ਤੁਸੀਂ ਆਪਣੇ ਚ ਵੰਡ ਦੇ ਹੋ।
ਹਾਂਜੀ, ਐਵੇਂ ਕਰ ਲਾਂਗੇ, ਹੋਰ ਦੱਸੋ ਹੋਰ ਕੁਛ। ਤੁਹਾਨੂੰ ਅਗਰ, ਆ ਰਿਹਾ ਹੋਇਆ ਯਾਦ ਕਿ ਕੁਛ ਹੋਰ ਆਪਾਂ ਬਣਵਾਉਣਾ ਤੇ ਦੱਸ
ਹੋਰ ਕੁਛ, ਮੈਂ ਸੋਚ ਰਿਹਾ ਸੀ ਕਿ ਜਿੱਦ ਦਾਂ ਹੁਣ ਆਪਾਂ ਇੱਕ ਤੇ ਆਪਾਂ ਲਾਉਣਾ ਉਹ ਗਜਰੇਲਾ ਜਾਂ ਗਾਜਰ ਦਾ, ਠੀਕ ਹੈ ਤੇ ਇਹ ਇਹਦੇ ਨਾਲ ਇੱਕ ਉਹ ਦੂਸਰੀ ਆਈਸ ਕਰ੍ਰੀਮ ਹੁੰਦੀ ਜਿਹੜੀ ਆਮ ਤੀਲੇ ਵਾਲੀ ਨੀ ਦੂਸਰੀ ਜਿਹੜੀ ਹੁੰਦੀ ਮੈਂ ਕਿਹਾ ਦਵਾ ਦੀਏ
ਠੀਕ ਹੈ ਉਹ ਕਿੰਨੇ ਕੁ ਮਤਲਬ ਕਿੰਨੇ ਦੀ ਪੈ ਜਾਏਗੀ ਸਾਨੂੰ ਕੁਝ
ਉਹ ਕੁਛ ਪੈ ਹਾਂ ਹਾਂਜੀ ਉਹ ਪੇਟੀ ਪੈਣੀ ਕੁਛ ਸੌ ਕੁ ਰੁਪਏ ਦੀ ਪੇਟੀ ਪੈਣੀ
ਅੱਛਾ ਤਾਂ ਠੀਕ ਹੈ ਫੇਰ ਆਪਾਂ ਮੈਂ ਇੱਕ ਕੰਮ ਕਰਦੇ ਛੇ ਪੇਟੀਆਂ ਆਪਾਂ ਮੰਗਵਾ ਲਾਂਗੇ ਫਿਰ
ਹਾਂਜੀ ਛੇ ਪੇਟੀਆਂ ਮੰ ਹਾਂਜੀ-ਹਾਂਜੀ ਹਾਂਜੀ ਉਹ ਵੀ ਵਧੀਆ ਤੇ ਪਾਣੀ ਦੇ ਜਾਂ ਪਾਣੀ ਕਿਹੜਾ ਉਹ ਕੱਪ ਵਾਲਾ ਲੈਣਾ ਕਿ ਉਹ ਦੂਜੇ ਮੰਗਵਾਉਣੇ ਜੇ ਤੁਸੀਂ
ਪਾਣੀ ਜੀ ਮੈਂ ਵੀ ਸੋਚ ਰਹੀ ਸੀ ਕਿ ਪਾਣੀ ਵੀ ਆਪਾਂ ਨਾ ਬੋਤਲਾਂ ਹੀ ਮੰਗਵਾ ਲਾਂਗੇ ਬੋਤਲਾਂ ਦੀ ਜਿਹੜੀ ਉਹ ਆਉਂਦੀ ਨੀ ਹੈਗੀ ਅੱਜ ਕੱਲ੍ਹ ਪੈਕਿੰਗ ਹੋਕੇ ਆਦੀ ਉਹ ਮੰਗਵਾ ਲਾਗੇ ਉਹਹੀ ਠੀਕ ਰਹਿੰਦਾ ਕਿਵੇਂ ਆਪਾਂ ਮਤਲਬ ਕਿ ਅ ਮੈਨੂੰ ਲੱਗਦਾ ਉਹ ਵੀ ਮਿਲ ਜਾਏਗੀ ਮੇਰਾ ਨਾ ਭਰਾ ਹੈਗਾ ਉਹਦੀ ਫੈਕਟਰੀ
ਅੱਛਾ ਜੀ।
ਫੈਕਟਰੀ ਤੋਂ ਆਪਾਂ ਮੰਗਵਾ ਲਾਂਗੇ
ਹਾਂਜੀ-ਹਾਂਜੀ ਬਹੁਤ ਵਧੀਆ ਫਿਰ ਤੇ
ਤੇ ਸਾਨੂੰ ਨਾ ਰਕਮ ਹਾਂ ਸਹੀ ਗੱਲ ਹੈ ਉਹ ਸਾਨੂੰ ਰੇਟ ਵੀ ਠੀਕ ਲਾ ਦੇਗਾ
ਹਾਂਜੀ-ਹਾਂਜੀ ਫੇਰ ਜਦੋਂ ਪਾਣੀ ਲਿਆਉਣਾ ਫਿਰ ਸਾਨੂੰ ਬਰਫ਼ ਦਾ ਇੰਤਜ਼ਾਮ ਵੀ ਕਰਨਾ ਪੈਣਾ ਠੰਡਾ ਪਾਣੀ ਕਰਨ ਲਈ
ਜਿਹੜੀ ਤੇ ਉਹ ਦੇਖੋ ਭਾਜੀ ਆਪਾਂ ਬੋਤਲਾਂ ਲੈ ਕੇ ਆਵਾਂਗੇ ਨਾ ਉਹ ਤੇ ਮੈਂ ਆਪਣੇ ਭਰਾ ਨੂੰ ਕਾਂਗੀ ਕਿ ਤੂੰ ਠੰਡੀ ਬੋਤਲਾਂ ਹੀ ਭੇਜ ਫਿਰ ਆਪਾਂ ਕੀ ਕਰਾਂਗੇ ਅ ਫ੍ਰਿਜਰ ਹੈਗਾ ਗੁਰਦੁਆਰੇ ਵੱਡੇ ਡਾ ਫਰੀਜਰ ਹੈਗਾ ਤੇ ਆਪਾਂ ਨਾ ਉਹ ਫੀਜਰ ਚ ਰੱਖ ਦਾਂਗੇ ਬੋਤਲਾਂ ਤੇ ਉਹ ਠੰਡੀ ਤੇ ਸਾਨੂੰ ਬਰਫ਼ ਦੀ ਝੰਜਟਹ ਝੰਜਟ ਕਰਨ ਦੀ ਲੋੜ ਹੀ ਨਹੀ ਹੈਗੀ
ਅੱਛਾ ਜੀ ਹਾਂਜੀ ਇਹ ਵੀ ਠੀਕ ਹੈ ਬਰਫ਼ ਦਾ ਖਲੇਰਾ ਪਵੇਗਾ ਫੇਰ
ਉਹੀ ਤੇ ਹੈ ਨਾ ਫੇਿਰ ਉਹ ਸਾਡੇ ਪੈਸੇ ਬਚ ਜਾਣਗੇ ਉਹ ਆਪਾਂ ਕਿਸੇ ਹੋਰ ਪਾਸੇ ਮਤਲਬ ਆਪਾਂ ਉਸ ਸੇਵਾ ਚ ਦੇ ਦਾਂਗੇ ਗੁਰਦੁਆਰੇ ਹਨਾ
ਹਾਂਜੀ-ਹਾਂਜੀ ਸੇਵਾ ਚ ਦੇ ਦਾਂਗੇ ਵਧੀਆ ਜੀ
ਵੇਂ ਕਰ ਲਾਂਗੇ ਆਪਾਂ ਕਿਉਂਕਿ ਫੇਰ ਸਾਰਾ ਹਿਸਾਬ ਕਿਤਾਬ ਦੇਖ ਕੇ ਕਰਨਾ ਪੈਣਾ ਨਾ ਹੋਰ ਵੀ ਤੇ ਫਿਰ ਕੰਮ ਬਥੇਰੇ ਨੇ ਕਿਉਂਕਿ ਕਿ ਜਿਹੜਾ ਆਇਆ ਗਿਆ ਮਹਿਮਾਨ ਹੈ ਫੇਰ ਉਹਨਾਂ ਦੇ ਬੱਚਿਆਂ ਨੂੰ ਵੀ ਦੇਣਾ ਪੈਂਦਾ ਤੁਹਾਨੂੰ ਪਤਾ ਹੀ ਹੈ
ਹਾਂਜੀ-ਹਾਂਜੀ ਦੇਣਾ ਪੈਂਦਾ
ਹਾਂਜੀ ਬੜਾ ਫਿਰ ਬਹੁਤ ਖ਼ਰਚਾ ਹੋ ਜਾਂਦਾ ਬਹੁਤ ਖਰਚਾ ਹੋਇਆ ਬੱਚੇ ਤੇ ਦੇਖੋ ਆਪਣੀ ਫਰਮਾਇਸ਼ਾਂ ਰੱਖ ਦਿੰਦੇ ਨੇ ਕਿ ਅਸੀਂ ਇਹ ਕਰਨਾ ਅਸੀਂ ਉਹ ਕਰਨਾ ਤੇ ਮੈਂ ਕਿਹਾ ਸਾਨੂੰ ਦੇਖ ਕੇ ਚੱਲਣਾ ਪਏਗਾ ਨਾ
ਹਾਂਜੀ ਹਾਂਜੀ ਦੇਖ ਕੇ ਚੱਲਣਾ ਪੈਣਾ ਆਪਣੀ ਜੇਬ ਜਿੰਨੇ ਜਿ ਜੇਬ ਚਚ ਜਿੰਨੇ ਪੈਸੇ ਹੋਣਗੇ ਆਪਾਂ ਨੇ ਹੀ ਲਗਾਵਾਂਗੇ ਨਾ
ਸਹੀ ਗੱਲ ਹੈ ਜੀ ਸਹੀ ਗੱਲ ਹੈ ਫਿਰ ਮੈਂ ਸੋਚ ਰਹੀ ਸੀਗੀ ਹਨਾ ਇੱਕ ਹੋਰ ਚੀਜ਼ ਕਰ ਲੈਂਦੇ ਹਾਂ ਜਿਵੇਂ ਤੁਸੀਂ ਕਹਿ ਰਹੇ ਸੀਗੇ ਬੂੰਦੀਆਂ ਲੈ ਰਏਤਾ ਕਰਨਾ ਉਹ ਤੇ ਕਰ ਲਾਂਗੇ ਨਾਲੇ ਮੈਂ ਸੋਚ ਰਹੀ ਸੀ ਕਿ ਦਹੀਂ ਪੱਲੇ ਵੀ ਕਰ ਲੈਂਦੇ ਹਾਂ
ਕਰ ਲਏ ਮ ਏਦਾਂ ਹੀ ਹਾਂਜੀ ਹਾਂਜੀ ਇਹ ਵੀ ਠੀਕ ਹੈ
ਕਰ ਲਈਏ ਮਿੱਠੀ ਚਟਨੀ
ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਕਰ ਲਈਏ ਕਰ ਲਈਏ
ਠੀਕ ਆ ਫੇਰ ਨਾ ਮੈਂ ਹੁਣ ਸੂਚੀ ਤੇ ਸਾਡੀ ਬਣ ਗਈ ਹੈ ਕਿ ਆਪਾਂ ਐ ਮੰ ਭਵਾਨ ਹੈ ਤੇ ਫਿਰ ਮੈਂ ਸਾਰਾ ਕੁਛ ਲਿਖ ਲੈਂਦੀ ਹਾਂ ਸਾਡੇ ਇੱਧਰ ਇੱਕ ਹੈਗੀ ਆ ਕਰਿਆਨੇ ਦੀ ਦੁ ਦੁਕਾਨ ਉਹ ਸਾਨੂੰ ਰੇਟ ਵੀ ਲਾ ਦਿੰਦਾ ਤੇ ਮੈਂ ਕੀ ਕਰਾਂਗੀ ਸ਼ਾਮੀ ਉਹਨੂੰ ਜਾ ਕੇ ਨਾ ਫੜਾ ਆਵਾਂਗੀ ਕਿਉਂਕਿ ਐਤਵਾਰ ਨੂੰ
ਅਛਾ ਹਾਂਜੀ ਹਾਂਜੀ
ਹਨਾ ਜੀ ਤੇ ਫਿਰ ਤੁਸੀਂ ਮੈਨੂੰ ਪੈਸੇ ਕਿਵੇਂ ਦੋਗੇ ਤੁਸੀਂ ਮੈਨੂੰ ਓਨਲਾਈਨ ਭੇਜੋਗੇ ਕਿ ਤੁਸੀਂ ਮੈਨੂੰ ਰਕਮ ਦੇਜੋਗੇ ਕੈਸ਼ ਹੀ ਦੇਜੋਗੇ
ਨਹੀਂ ਨਹੀਂ ਔਨਲਾਈਨ ਮੈਂ ਕਰ ਦੂੰਗਾ ਤੁਹਾਨੂੰ ਪੈਸੇ
ਠੀਕ ਆ ਫਿਰ ਤੁਸੀਂ ਨਾ ਮੈਨੂੰ ਪੈਸੇ ਭੇਜ ਦਿਓ ਮੈਂ ਨਾ ਤੁਹਾਨੂੰ ਇੱਕ ਵਾਰੀ ਸਾਰਾ ਕੁਛ ਅਹ ਪੁੱਛ ਕੇ ਉਹ ਜਿਹੜਾ ਦੁਕਾਨ ਆ ਲੈ ਕਿੰਨੇ ਪੈਸੇ ਬੰਨੇ ਆ ਉਹਦੇ ਕੋਲੋਂ ਮੈਂ ਪੁੱਛ ਕੇ ਫਿਰ ਤੁਹਾਨੂੰ ਸ਼ਾਮੀ ਦੱਸਾਂਗੀ
ਹਾਂਜੀ ਤੇ ਜਿਹੜ ਕੋ ਤੁਸੀਂ ਸਾਰਾ ਸਮਾਨ ਲੈਣਾ ਉਹ ਤੁਹਾਡਾ ਜਾਣਕਾਰ ਹੈਗਾ ਜੀ
ਹਾਂਜੀ ਹਾਂਜੀ ਮਤਲਬ ਤੁਸੀਂ ਜਾਣ ਘਰ ਤੇ ਨੀ ਹੈਗਾ ਨਾ ਬਸ ਤੁਸੀਂ ਐਵੇਂ ਲਾ ਲਓ ਸਾਡਾ ਪਿਆਰ ਹੈ ਉਹਨਾਂ ਨਾਲ ਬੜਾ ਕਿਉਂਕਿ ਆਪਾਂ ਹਰ ਮਹੀਨੇ ਜਿਹੜਾ ਸਾਡਾ ਰਾਸ਼ਨ ਆਉਂਦਾ ਨਾ ਆਪਾਂ ਦੋਂ ਕੋਲ ਹੀ ਲੈ ਕੇ ਆਉਦੇ ਹਾਂ
ਅੱਛਾ ਉਹਦੇ ਕੋਲ ਹੀ ਲੈ ਕੇ ਆਉਂਦੇ ਹੋ ਫਿਰ ਤਾਂ ਮਤਲਬ ਤੁਹਾਨੂੰ ਵਧੀਆ ਡਿਸਕਾਊਂਟ ਵੀ ਮਿਲ ਜਾਏਗਾਥ
ਹਾਂਜੀ ਹਾਂਜੀ ਉਹ ਸਾਨੂੰ ਛੂਟ ਵੂਟ ਦੇ ਦਿੰਦਾ ਕਿਉਂਕਿ ਸਾਡਾ ਹਰ ਮਹੀਨੇ ਦਾ ਰਾਸ਼ਨ ਆਉਂਦਾ ਅਤੇ ਜਿਵੇਂ ਆਪਾਂ ਬਾਹਰੋਂ ਲੈਂਦੇ ਹਾਂ ਤੇ ਬਾਹਰੋਂ ਸਾਨੂੰ ਪੈਂਦਾ ਤਿੰਨ ਹਜ਼ਾਰ ਰੁਪਏ ਦਾ ਪਰ ਆਪਾਂ ਉਹਦੀ ਦੁਕਾਨ ਤੋਂ ਲੈ ਕੇ ਆਉਂਦੇ ਹਾਂ ਮਹੀਨੇ ਦਾ ਰਾਸ਼ਨ ਤੇ ਉਹ ਸਾਨੂੰ ਦੋ ਹਜ਼ਾਰ ਰੁਪਏ ਵਿੱਚ ਸਾਰਾ ਸਮਾਨ ਦੇ ਦਿੰਦਾ
ਅੱਛਾ ਚਲੋ ਇਹ ਤੇ ਫੇਿਰ ਹੋਰ ਵਧੀਆ ਗੱਲ ਹੋ ਗਈ ਇੱਕੋ ਸਮਾਨ ਦੁ ਇੱਕੋ ਦੁਕਾਨ ਤੋਂ ਸਾਰਾ ਸਮਾਨ ਆ ਜਾਏਗਾ
ਹਾਂਜੀ ਨਾਲੇ ਫਿਰ ਦੇਖੋ ਬਹੁਤ ਵਧੀਆ ਹੋ ਜਾਏਗਾ ਬੱਚੇ ਦਾ ਜਨਮ ਦਿਨ ਵਧੀਆ ਮਨਏਗਾ ਤੁਸੀਂ ਸਾ ਤੁਹਾਡੇ ਵੀ ਮਹਿਮਾਨ ਆ ਜਾਣਗੇ ਸਾਡੇ ਦੇ ਵੀ ਤੇ ਆਪਾਂ ਰਲ ਮਿਲ ਕੇ ਖੁਸ਼ੀਆਂ ਮਨਾ ਲਾਂਗੇ ਹਨਾ ਜੀ
ਤੇ ਤੁਹਾਡੇ ਕੇ ਤੁਹਾ ਤੁਹਾਡੇ ਕਿੰਨੇ ਬੇਟੇ ਹੈਗੇ ਆ
ਇੱਕ ਤੇ ਮੈਂ ਤੁਹਾਨੂੰ ਦੱਸਿਆ ਮੇਰੀ ਗੁੜੀਆ ਛੋਟੀ ਹੈ ਤੇ ਇੱਕ ਵੱਡਾ ਬੇਟਾ ਹੈਗਾ।
ਅੱਛਾ ਅੱਛਾ ਵੱਡਾ ਬੇਟਾ ਬੇਟੇ ਦਾ ਜਨਮ ਦਿਨ ਤੁਹਾਡੇ।
ਹਾਂਜੀ ਚਲੋ ਫੇਰ ਮੈਂ ਸੁ ਬਣਾਉਣੀ ਹਾਂ।
ਆਂ। ਹਾਂਜੀ ਹਾਂਜੀ ਹਾਂਜੀ ਸੂਜੀ ਬਣਾ ਕੇ ਤੇ ਮੈਨੂੰ ਭੇਜ ਦੋ ਮੈਂ ਤੁਹਾਨੂੰ ਪੈਸੇ। ਗੂਗਲ ਪੇ ਕਰ ਦਿੰਦਾ ਟ੍ਰਾਂਸਫਰ ਕਰ।
ਠੀਕ ਆ ਜੀ ਠੀਕ ਆ ਮੈਂ।
ਠੀ ਹਾਂਜੀ ਹਾਂਜੀ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਹਾਂ।